ਹੈਲੋ, ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ।
ਸਤਿ ਸ੍ਰੀ ਅਕਾਲ, ਬੇਟੇ ਬਹੁਤ ਦੇਰ ਲਗਾ ਦੀ ਆਪ ਨੇ ਫੋਨ ਉਠਾਨੇ ਮੇਂ।
ਹਾਂ, ਨਹੀਂ ਨਹੀਂ ਆਂਟੀ ਨੈਟਵਰਕ ਇਸ਼ੂ ਹੋ ਰਿਹਾ। ਮੈਨੂੰ ਹੁਣ ਹੀ ਕੋਲ ਆਈ ਹੈ, ਸ਼ੋਅ ਹੋਈ ਹੈ। ਪਹਿਲਾਂ ਨੀ ਹੋਈ? ਹਾਂਜੀ।
ਕਿਉਂਕਿ ਮੈਂ ਦੇਖ। ਜਿਹੜਾ ਮੇਰਾ ਫੋਨ ਹੁੰਦਾ ਪਿਆ, ਉਹ ਪਹਿਲਾਂ ਕਹਿੰਦਾ ਤੁਹਾਡਾ ਕੰਮ ਕੰਪਲੀਟ ਹੋ ਗਿਆ, ਥੱਲੇ ਲਿਖਿਆ ਹੋਇਆ ਸੀ। ਫੇਰ ਉਹਨਾਂ ਨੂੰ ਮੈਂ ਕਿਸੇ ਨੂੰ ਬੁਲਾਇਆ। ਤੇ ਉਹਨਾਂ ਨੇ ਮੇਰੀ, ਫੋਨ ਮਿਲਾਇਆ ਤੇ ਕੀਤਾ ਮੈਂ ਪਤਾ ਨੀ ਕਿਉਂ ਨਹੀਂ।
ਹਾਂ, ਨਈਂ-ਨਈਂ ਮੈਨੂੰ ਹੁਣੇ ਆਈ ਕੋਲ ਪਹਿਲਾਂ ਨਹੀਂ ਆਈ ਤੁਹਾਡੀ। ਮੈਂ ਤਾਂ ਆਪ ਦੇਖ ਰਹੀ ਸੀ, ਹਾਂਜੀ।
ਹੋਰ ਕੀ ਕਰ ਰਹੇ ਸੀ, ਦੁਪਹਿਰ ਦੀ ਰੋਟੀ-ਪਾਣੀ ਲੱਗੇ ਓ?
ਹਾਂਜੀ-ਹਾਂਜੀ, ਬਸ ਉਹੀ ਸ਼ੁਰੂ ਕਰਤਾ ਸੀ ਮੈਂ ਕਿਹਾ ਚਲੋ, ਹਾਂਜੀ। ਅੱਜ ਤੇ ਕਟਲ ਸੋਚ ਰਹੀ ਕਟਲ ਕਹਿੰਦੇ ਮਨ ਕਰਦਾ ਪਿਆ ਖਾਣ ਨੂੰ। ਹੂੰ। ਤੇ ਇਹਨਾਂ ਦਾ ਫੇਵਰੇਟ ਵੀ ਐ, ਸਾਰੇ ਖਾਂਦੇ ਖੁਸ਼ ਹੋ ਕੇ, ਤੇ ਉਹਨੂੰ ਫਰਾਈ ਕਰਾਂਗੀ। ਤੇ ਇੱਕ ਸਾਈਡ ਦੂਸਰੇ ਮਸਾਲਾ ਤਿਆਰ ਕਰਾਂਗੀ ਫੇਰ ਪਾਵਾਂਗੀ ਵਿੱਚ।
ਠੀਕ ਐ, ਕਈ ਲੋਕ ਤੇ ਕੱਚੇ। ਕੱਚਾ ਈ ਬਣਾ ਦਿੰਦੇ ਨੇ, ਕੱਚਾ ਨੀ ਸਵਾਦ ਲੱਗਦਾ ਫਰਾਈ ਤੋਂ ਬਿਨਾਂ।
ਬਿਲਕੁਲ-ਬਿਲਕੁਲ।
ਹਾਂਜੀ।
ਬਸ ਇਹ ਮਿਹਨਤ ਲੱਗਦੀ ਪਹਿਲਾਂ ਕਟਵਾਉਣ ਦੀ, ਉਹ ਅੱਜ ਭਾਈ ਆਇਆ ਹੀ ਨਹੀਂ। ਕੱਟਣ ਵਾਲਾ ਆਪ ਹੀ, ਮੰਮੀ ਕਹਿ ਰਹੇ ਮੈਂ ਕੱਟ ਦੇਨੀ ਆਂ, ਤੂੰ ਫਰਾਈ ਕਰ ਲੈ। ਬਣਾ ਲੈ। ਮੈਂ ਕਿਹਾ ਚਲੋ ਠੀਕ ਹੈ।
ਹਾਂ, ਇਹ ਵੀ ਜਾਣੀ।
ਮੈਨੂੰ ਇਹ ਨੀ ਪਤਾ ਸੀ ਤੇਲ ਲਗਾਉਣਾ ਪੈਂਦਾ ਹੈ, ਹਾਂ ਤੇਲ ਹੱਥਾਂ ਨੂੰ ਲਗਾ ਕੇ। ਫਿਰ ਈ ਹੁੰਦਾ ਵਾ।
ਹਾਂਜੀ। ਕਈ ਗੱਲਾਂ ਵੱਡਿਆਂ ਕੋਲੋਂ ਸਿੱਖਣੀਆਂ ਪੈਂਦੀਆਂ ਨਾ।
ਅਰੇ ਮੈਂ ਕਹਿ ਰਹੀ ਸਭ ਕੁਛ ਹੀ ਉਹਨਾਂ ਤੋਂ ਹੀ ਸਿੱਖਦੀ ਪਈ ਹਾਂ, ਮੈਂ ਤੇ। ਹਾਂ, ਪਰ ਆਂਟੀ। ਆਂਟੀ ਇਹ ਤੇ ਹੋ ਗਈਆਂ ਕੰਮ ਦੀਆਂ ਗੱਲਾਂ, ਅਸੀਂ ਰੱਬ ਦਾ ਨਾਮ ਨੀ ਲੈ ਪਾਉਂਦੇ ਉਸ ਤਰ੍ਹਾਂ। ਜਿੱਦਾਂ ਸਾਡਾ ਧਿਆਨ ਘਰ ਦਾ ਕੰਮ ਵਿੱਚ ਹੀ ਜ਼ਿਆਦਾ ਹੁੰਦਾ ਵੈ।
ਅੱਛਾ।
ਤੇ ਅਖੀਰ ਵਿੱਚ ਜਾਣਾ ਤਾਂ ਉਹਦੇ ਕੋਲ ਹੀ ਹੈ।
ਉਹ ਤੇ ਹੈ, ਉਹ ਤੇ ਹਰ ਵਕਤ। ਤੇ ਕਹਿੰਦੇ ਪਏ ਨੇ, ਬਾਬੇ ਦਾ ਨਾਮ ਸਭ ਤੋਂ ਜ਼ਿਆਦਾ ਲਓਗੇ। ਉਹੀ ਓ ਤੁਹਾਡੇ ਕੰਮ ਆਨਾ।
ਹਮ।
ਕਿਉਂਕਿ ਇਸ ਟਾਈਮ ਬੜਾ ਔਖਾ ਸਮੇਂ ਚੱਲ ਰਿਹਾ ਵੇ। ਇਸ ਟਾਈਮ ਬੜਾ ਜਿਆਦਾ ਘੌਰ ਕਲਜੁਗ ਆਇਆ ਹੋਇਆ।
ਹਮ।
ਤੁਸੀਂ ਦੇਖੋ, ਕੀ ਹੋ ਰਿਹਾ ਦੁਨੀਆਂ 'ਚ।
ਹਮ ਹਮ।
ਹਨੇਰੀ, ਤੂਫਾਨ, ਲੜਾਈਆਂ-ਝਗੜੇ, ਬੱਚੇ ਗਲਤ ਪਾਸੇ। ਤੁਰਦੇ ਪਏ ਨੇ।
ਹਾਂਜੀ।
ਆਪਾਂ ਤੇ ਇਸ ਤਰ੍ਹਾਂ ਕਰਨੇ ਆ ਨਾ, ਸਵੇਰੇ ਉੱਠਣੇ ਆਂ। ਸਭ ਤੋਂ ਪਹਿਲੇ ਨਾਤੇ, ਸਿੱਧੇ ਬਿਸਤਰ ਤੋਂ ਉੱਠ ਕੇ ਨਹਾਉਣ ਜਾਈਦਾ। ਨਹਾ ਕੇ, ਫੇਰ ਅਸੀਂ ਜੋਤ ਜਲਾ ਕੇ। ਫੇਰ ਪਾਠ ਕਰਕੇ ਫੇਰ ਚਾਹ-ਚੂ ਬਣਾਈ ਦੀ ਹੈ।
ਐ ਤੇ ਬੜੀ ਵਧੀਆ ਚੀਜ਼ ਐ, ਮੈਂ ਵੀ ਏਦਾਂ ਹੀ ਕਰਦੀ ਹਾਂ।
ਤੇ ਪਤਾ ਕਈ ਵਾਰ ਏਸ ਤਰ੍ਹਾਂ। ਏਦਾਂ ਹੁੰਦਾ ਨਾ, ਚੱਲ ਚਾਹ ਦਾ ਪਾਣੀ ਰੱਖ ਦੇਈਏ। ਤੇ ਉੱਥੇ ਨਹਾਨ ਚਲੇ ਜਾਈਦਾ ਨਹਾ ਕੇ ਫਟਾਫਟ ਆਏ ਚਾਹ ਪੀ ਕੇ ਪਾਠ ਕਰਨ ਲੱਗ ਜਾਈਦਾ। ਜਦੀ ਪਾਠ ਕਰਨ ਚ ਦੋ ਮਿੰਟ ਦੇਰ ਲੱਗ। ਜੇ ਲੱਗ ਗਈ ਰਸੋਈ ਚ ਦੇ ਫਿਰ ਸਮਝੋ ਸਾਡਾ ਪਾਠ ਛੁੱਟ ਜਾਂਦਾ।
ਉਹ ਤੇ ਹੈ ਹੀ ਆ।
ਹਾਂ।
ਮੈਂ ਉਹੀ ਕਹਿੰਦੀ ਅਸੀਂ ਰੱਬ ਨੂੰ ਪਿੱਛੇ ਕਿਉਂ ਪਾਉਨੇ ਹਾਂ। ਜਿੰਨੇ
ਨਹੀਂ ਨਹੀਂ, ਉਹ ਤੇ ਸਭ ਤੋਂ ਪਹਿਲੇ ਹੈ, ਉਹਨੇ ਸਾਨੂੰ ਸਭ ਕੁਝ ਦਿੱਤਾ ਉਹਨੇ ਹੀ ਸਭ ਕੁਝ ਦੇਣਾ।
ਬਿਲਕੁਲ ਬਿਲਕੁਲ।
ਹਾਂ।
ਤੇ ਉਹੀ ਮੈਂ ਹੁਣ ਸੋਚ ਰਹੀ ਆਦਤ ਬਣਾਵਾਂ, ਕੋਈ ਵੀ ਕੰਮ ਕਰਾਂ, ਕਿਤੇ ਵੀ ਜਾਵਾਂ ਨਾਲ-ਨਾਲ ਮੂੰਹ। 'ਚ ਆਪਣੇ ਅੰਦਰ ਨਾਮ ਲੈਂਦੀ ਰਵਾਂ।
ਉਹ ਤੇ ਹੈ। ਉਹ ਤੇ ਕਹਿੰਦੇ ਹਰ ਵਕਤ ਰੱਬ ਦਾ ਨਾਂ ਲੈਂਦੇ ਰਹੋ। ਵਾਹਿਗੁਰੂ ਵਾਹਿਗੁਰੂ ਸਿਮਰਦੇ ਰਹੋ। ਤੁਸੀਂ ਆਪਣੀ ਜਿਹੜੀ ਭਾਸ਼ ਜਿਹੜਾ ਨਾਮ ਲੈਣਾ। ਉਹਦਾ ਨਾਮ ਲੈਂਦੇ ਰਹੋ। ਉਹੀ ਉਹ ਸਬ ਕੁਛ ਆਉਂਦਾ ਬਰਕਤ ਉਹਦੇ ਨਾਲ ਹੀ ਹੈ। ਹੁਣ ਮੇਰੇ ਕੋਲ ਕੋਈ ਰਹਿੰਦਾ ਨਾ ਕਿਸੇ ਟਾਈਮ ਉਹਨਾਂ ਨਾਲ ਵੀ ਗੱਲਾਂ ਕਰੀ ਦੀਆਂ ਸੀ ਨਾ। ਉਹ ਤੇ ਕਹਿੰਦੀ ਆਂਟੀ। ਭਗਵਾਨ ਦਾ ਨਾਂ ਲੈ ਕੇ ਗੱਲਾਂ ਕਰੋ ਭਗਵਾਨ ਦੀਆਂ ਗੱਲਾਂ ਕਰੋ ਮੈਂ ਕਿਹਾ ਹਾਂ ਠੀਕ ਹੈ।
ਹਮ। ਉਹੀ ਨਾ ਇਹ ਤੇ ਸਭ ਤੋਂ ਪਹਿਲੀ ਜ਼ਰੂਰਤ ਇਹੀ ਹੈ ਭਗਵਾਨ ਦਾ ਨਾਮ ਹਮ।
ਭਗਵਾਨ ਦਾ ਨਾਮ ਸਭ ਤੋਂ ਪਹਿਲੇ।
ਹਮ ਉਹੀ ਹੈ ਸਾਨੂੰ ਆਪਣੇ ਦੇ ਨਾਲ ਨਾਲ ਦੂਜਿਆਂ ਨੂੰ ਵੀ। ਕਹਿਣਾ ਚਾਹੀਦਾ ਵਾ ਕਿ ਨਾਮ ਜਪ ਕਰੋ।
ਹ।
ਮੈਂ ਕਹਿ ਰਹੀਂ, ਆਪਣੇ ਨਾਲ ਦੇ ਨਾਲ ਨਾ ਦੂਜਿਆਂ ਨੂੰ ਸਮਝਾਉਣਾ ਚਾਹੀਦਾ, ਨਾਮ -ਜਪ ਦਾ ਮਹਾਤਮ ਕੀ ਹੈਗਾ ਵਾ।
ਚਲੋ ਠੀਕ ਹੈ ਬੇਟੇ, ਅੱਛਾ ਸਤਿ ਸ੍ਰੀ ਅਕਾਲ, ਅਸੀਂ ਨਾ
ਹਾਂਜੀ, ਠੀਕ ਹੈ ਆਂਟੀ, ਧਿਆਨ ਰੱਖਿਓ ਆਪਣਾ।
ਹਾਂ ਤੂੰ, ਜਹਾ ਪੇ ਤ੍ਰਰੇਪਨ ਮਿੰਟ ਹਟਾ ਦੇ, ਜੇ ਕਿਉਂ? ਏਤਨੀ ਦੇਰ ਹੋ, ਗਈ ਬਾਤ ਕਰਤੇ। ਚਾਰ ਕ ਪ੍ਰੋਗਸ ਨੇ ਕੱਢ ਨੀ ਆਦੀ। ਇਹ
ਠੀਕ ਹੈ।
ਹ। ਹਾਂ, ਸੁਣ, ਅੱਛਾ ਬੇਟੇ।
ਹਾਂਜੀ।
ਹਾਂਜੀ, ਤੇ ਫੇਰ ਤੁਸੀਂ ਕਿਹਦਾ ਨਾਮ ਲੈਂਦੇ ਹੋ, ਕਿੱਥੇ ਜਾਂਦੇ ਹੋ ਤੁਹਾਡੇ, ਤੇ ਘਰ ਦੇ ਕੋਲ ਵੀ, ਮੰਦਿਰ ਹੈਗਾ।
ਹਾਂਜੀ -ਹਾਂਜੀ ਅਸੀਂ ਨਾ, ਸਾਡੇ ਮੰਦਿਰ ਦੇ ਸਾਹਮਣੇ ਹੈਗਾ। ਪਰ ਅਸੀਂ, ਰਾਮ ਸ਼ਵਨਮ ਵਾਲਿਆਂ ਨੂੰ ਮੰਨਦੇ ਹਾਂ। ਰਾਮ ਦਾ ਨਾਮ ਲੈਂਦੇ, ਹਾਂ ਸਾਰੇ।
ਅੱਛਾ, ਠੀਕ ਹੈ।
ਤੇ, ਉਹੀ ਨਾ ਜਦੋਂ ਟੀ, ਵੀ, ਲਗਾਉਂਦੀ ਹਾਂ ਤੇ ਉਦੋਂ ਸਮਝ ਆਉਦੀਂ ਹਾਂ, ਨਾਮ -ਜਪ ਤੇ ਅਸੀਂ ਕਰਦੇ ਹੀ ਨਹੀਂ, ਆਪਣੀ ਗ਼ਲਤੀ ਹੈ। ਤਾਰਨ ਵਾਲਾ ਉਹੀ, ਤੇ ਲਗਾਤਾਰ ਕੰਮ ਕਰਦੇ ਰਹਿਣਾ, ਕਰਦੇ ਰਹਿਣਾ। ਤੇ ਉਹੀ ਹੈ ਫੇਿਰ, ਮੈਨੂੰ ਸਮਝ ਆਏ, ਜਿਸ ਦਿਨ ਨਾਮ ਜਪ ਕਰ ਲੈਂਣੀ ਉਸ ਦਿਨ, ਜਿਹੜੀ ਸਬਜ਼ੀ ਦਾ ਸਵਾਦ, ਆਉਦਾ ਜਿਹੜੇ
ਆ, ਉਹ ਤੇ ਹੈ ਹੀ ਹੈ। ਉਹ ਤਾਂ ਕਹਿੰਦੇ, ਆਟਾ ਗੁੰਨੋ ਤਾਂ ਵੀ ਰੱਬ ਦਾ ਨਾ ਲਓ ਤੁਸੀਂ, ਜੋ ਕੋਈ ਕੰਮ ਜ਼ੋ ਕਰੋ, ਓਧਰ ਵੀ ਰੱਬ ਦਾ ਨਾ ਲਓ।
ਤੇ
ਮੈਂ ਤਾਂ ਕਹਿੰਦੀ, ਤੁਸਾਂ ਦਾ ਮਕਾਨ ਹੀ ਇੰਨੀ ਅੱਛੀ, ਜਗ੍ਹਾ ਵ ਅੱਗੇ ਸਾਹਮਣੇ, ਮੰਦਿਰ ਏ ਸਾਹਮਣੇ ਘਰ ਏ ਬਿਨਾਂ ਕਹੇ ਬਿਨਾਂ ਉਤਰੇ, ਰੱਬ ਦੇ ਦਰਸ਼ਨ ਹੋ ਜਾਂਦੇ ਰੋਜ਼ ਤੁਹਾਨੂੰ।
ਓਹੀ ਤੇ।
ਆਾਂ।
ਭਜਨ ਵੀ ਇਹੀ ਬਣੇ ਹੋਏ ਹੈ, ਭਜਨ ਵੀ ਇਹੀ ਬਣਿਆ ਹੋਇਆ ਹੈ, ਭਜਨ ਵੀ ਇੱਕ ਬਣਿਆ ਹੋਇਆ ਕਿ ਘਰ ਜੋ ਮੰਦਿਰ ਦੇ ਸਾਹਮਣੇ ਹੋਵੇ, ਇਹ ਤੇ ਸਾਡੇ ਵੱਲ ਤੇ ਕੁਦਰਤ ਦਾ, ਹੀ ਉਹ ਹੋਇਆ ਪਿਆ ਮਿਹਰਬਾਨ ਹੈ।
ਬਹੁਤ, ਕੁਦਰਤ ਦੀ ਗੱਲ ਹੈ ਆਹ, ਸਵੇਰੇ ਉੱਠਦੇ, ਹੀ ਸਭ ਸਭ ਤੋਂ ਪਹਿਲੇ, ਤੁਸੀਂ ਮੰਦਿਰ ਚ ਮੱਥਾ ਟੇਕੋ ਸਾਹਮਣੇ। ਬਿਨਾਂ ਉਤਰੇ, ਬਿਨਾਂ ਗਏ, ਹਾਂ ਉੇ ਫਟਾਫਟ ਨਾਹ ਕਿਥੋਂ ਕੇ ਅੰਦਰ ਜਾ ਕੇ, ਮੱਥਾ ਟੇਕਿਆ।
ਹਾਂਜੀ- ਹਾਂਜੀ ਨਹੀਂ ਟੇਕ ਆਨੀ ਆ, ਹਾਂਜੀ ਮੈਂ ਟੇਕ ਆਨੀ ਹਾਂਜੀ।
ਕਹਿੰਦੇ, ਅੱਜ- ਕੱਲ੍ਹ ਇਸ ਟਾਈਮ ਵਿੱਚ, ਜਿੰਨਾ ਅਸੀਂ ਰੱਬ ਦਾ ਨਾਂ ਲੈ ਲਈਏ, ਓਨਾ ਹੀ ਥੋੜ੍ਹਾ।
ਬਿਲਕੁਲ, ਉਹ ਤੇ ਹੈ ਹੀ ਹੈ।
ਹਾਂ।
ਇੱਕ ਰਾ ਰੱਬ ਦਾ ਨਾਂ, ਔਰ ਇੱਕ ਵੱਡਿਆਂ, ਦਾ ਆਸ਼ੀਰਵਾਦ। ਜੇ ਦੋਨੋ ਮਿਲ ਜਾ ਨਾ, ਤੇ ਜ਼ਿੰਦਗੀ ਸਫਲ ਹੋ ਜਾਏਗੀ। 'ਮੈਂ
ਸਫਲ ਹੁੰ ਉਹ ਤੇ ਹੈ ਹੀ ਹੈ ਹੀਂ ਹੈ ਬੇਟੇ।
ਔਰ ਇੱਕ ਜੋ ਮਾਂ ਹੈ, ਮਾਂ ਦਾ ਦਰਜਾ ਤੇ ਰੱਬ ਤੋਂ ਵੀ ਉੱਚਾ ਮੰਨਿਆ, ਗਿਆ ਵਾ।
ਉਹ ਤੇ, ਹੈ ਹੀ ਹੈ ਨਾ, ਕਈ ਲੋਕ ਕਹਿੰਦੇ, ਕਿ ਚਲੋ ਰੱਬ ਨੂੰ ਮੰਨਦੇ, ਮੰਦਿਰ ਚਲੇ ਜਾਂਦ, ਮਾਵਾਂ ਦੀ ਮਾਂ ਦੀ, ਤੇ ਪਿਓ ਦੀ। ਬੜੀ, ਬੇਕਦਰੀ ਕਰਦੇ ਨੇ, ਉਹ ਕੋਈ ਅੱਛੀ ਗੱਲ ਥੋੜ੍ਹੀ ਹੈ।
ਨਾ- ਨਾ ਰੱਬ ਵੀ ਦੇਖਦਾ ਨਾ।
ਹਾਂ, ਤੇ ਫੇਰ ਉਹਨਾਂ ਦੇ ਮਨ ਚ ਅ ਦੁਆ ਥੋੜੀ ਨਿਕਲੇਗੀ ਬਦਦੁਆ ਹੀ ਨਿਕਲੇਗੀ ਅਸੀ ਸੋਚਣੇ ਹਾਂ ਚੱਲ ਮਾਂ ਪਿਓ ਨੂੰ ਦੁਖੀ ਕਰਤਾ ਜੇ ਮੂੰਹ ਨੀ ਕੁੱਛ ਕਹਿੰਦੇ ਤੇ ਮੂੰਹ ਦੇ ਅੰਦਰ ਤੇ ਉਹ ਫੇਰ ਦਿੰਦੇ ਹੀ ਨਾ, ਵੀ ਅੱਛਾ ਕਰਾਂਗੇ। ਅੱਛਾ ਕਰ ਨਿਪਟਾਵਾਂਗੇ, ਅੱਛੀ ਸੇਵਾ ਕਰਾਂਗੇ ਉਹਨਾਂ ਦੇ ਅੰਦਰੋਂ ਅਸੀਸਾ ਹੀ ਨਿਕਲਣਗੀਆ
ਬਿਲਕੁਲ- ਬਿਲਕੁਲ।
ਹਾਂ। ਬਹੁਤ ਅੱਛਾ ਕਰਦੇ ਹੋ ਵੀ ਮੈਨੂੰ ਤੁਹਾਡੇ ਕੋਲੋਂ ਗੱਲਾਂ ਸੁਣ ਕੇ ਬਹੁਤ ਅੱਛੀਆਂ ਲੱਗੀਆਂ। ਕਿ ਮੰਮੀ ਜੋ ਕੁ ਸਮਝਾਉਂਦੀ ਹੈ ਮੰਮੀ ਕੋਲੋਂ ਹੀ ਅਸੀਂ ਕੰਮ ਸਿੱਖਿਆ, ਮੰਮੀ ਕੋਲ ਗੱਲਾਂ। ਸਾਨੂੰ ਕੋਈ ਗੱਲ ਕੋਈ ਦੱਸਦਾ ਨਾ ਅਸੀਂ ਉਹ ਵੀ ਅਪਣਾ ਲੈਂਦੇ ਹਾਂ ਚਲੋ ਉਸਨੇ ਗੱਲ ਕਹੀ ਚਲੋ ਅਸੀਂ ਵੀ ਘਰ ਚ ਸਫ਼ਾਈ ਕਰੀਏ।
ਹਮ, ਮੈਂ ਤੁਹਾਨੂੰ ਤੁਸੀਂ ਸੱਚੀ ਮੰਨੋਗੇ। ਤੁਹਾਡੀ ਗੱਲ ਸੁਣ ਕੇ ਹੋਰ ਇੰਸਪੀਰੇਸ਼ਨ ਪ੍ਰੇਰਨਾ ਮਿਲ ਗਈ ਮੈਨੂੰ। ਤੇ ਜੋ ਮੈਂ ਸਫ਼ਾਈ ਹਲੇ ਇੱਕ ਕਰਨੀ ਸੀ ਉਹ ਵੀ ਮੈਂ ਸ਼ੁਰੂ ਕਰਤੀ ਨਾਲ ਦੇ ਨਾਲ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਦੇ- ਕਰਦੇ ਵੀ ਸ਼ੁਰੂ ਕਰ ਦਿੰਦੀ ਹਾਂ।
ਹਾਂ ਦੋਨੋ ਕੰਮ ਹੋ ਗਏ।
ਦੋਨੋ ਕੰਮ ਹੋ ਗਏ, ਤੁਸੀਂ ਕਰਦੇ ਪਏਓ ਮੈਂ ਵੀ ਤੇ ਕਰਾਂਗੀ ਨਾ ਫਿਰ ਨਾਲ- ਨਾਲ।
ਘਰ ਦੇ ਜਿਹੜੇ ਬੈਠੇ ਨੇ, ਉਹ ਵੀ ਦੇਖ- ਦੇਖ ਕੇ ਖੁਸ਼ ਹੋ ਜਾਂਦੇ ਨੇ, ਕਿ ਦੇਖੋ ਸਾਡੀ ਨੂੰ ਕਿੰਨੀ ਅੱਛੀ ਸਫ਼ਾਈ ਕਰ ਰਹੀ ਹੈ
ਹਾਂਜੀ, ਬਿਲਕੁਲ ਨਾਲ ਤੁਸੀਂ ਕਰਦੇ ਪਏ ਸੀ ਮੈਂ ਕਿਹਾ ਆਂਟੀ ਇਕੱਲੇ ਕਿਉੰ ਲੱਗੇ ਹੋਏ ਆ ਇਧਰ ਮੈਂ ਵੀ ਤੇ ਕਰਾਂ ਨਾ
ਉਹ ਸਾਰਾ ਦਿਨ ਘਰ ਚ ਵਿਹਲੇ ਬੈਠੇ ਹੋਏ ਆ, ਟੀਵਾ ਲਾ ਕੇ ਬੈਠੇ ਰਹਿੰਦੇ ਆਂ
ਹਾਂਜੀ- ਹਾਂਜੀ
ਹੋਰ ਇਸ ਨਾਲ ਅੱਛਾ, ਹੱਥ ਪੈਰ ਮਾਰੀਏ
ਬ ਕੋਈ
ਨਹੀਂ ਤਾਂ ਸੋ ਲਿਆ, ਖਾ ਲਿਆ, ਟੀ ਵੀ ਦੇਖ ਲਿਆ ਖੋ ਲਿਆ ਉੱਠ ਲਿਆ ਬਸ ਇ ਉਹ ਕੰਮ ਸੀ ਜੇ ਕਿਸੇ ਦੀ ਸੁਣੋ ਨਾ ਕਿਸੇ ਨੇ ਇੰਝ ਸਫਾਈ ਕੀਤੀ ਕੀ ਉਹ ਕੀਤੀ ਕਿਸੇ ਘਰ ਦੇਖ ਕੇ, ਫਿਰ ਆ ਕੇ ਆਪਣੇ ਘਰ ਅਸੀਂ ਵੀ ਲੱਗ ਜਾਂਦੇ ਹਾਂ
ਲੱਗ ਜਾਂਦੇ ਆ ਉਹੀ ਹੁਣ ਤੁਸੀਂ ਤੇ ਦੇਖ ਕੇ ਮੈਂ ਤਾਂ ਤੁਹਾਡੀ ਗੱਲ ਸੁਣ ਕੇ ਉਹ ਬਹੁਤ ਪ੍ਰੇਰਿਤ ਹੋ ਗਈ ਆ ਕਿ ਹਾਂ ਵੀ ਜੋ ਨਹੀਂ ਵੀ ਕੀਤਾ ਉਹ ਵੀ ਕਰਾਂਗੇ ਹੁਣ ਓਹੀ ਤੇ ਹਾਂਜੀ।
ਤੂੰ ਇੰਨੀ- ਇੰਨੀ ਸੋਹਣੀਆਂ ਰਸੋਈਆਂ ਬਣਵਾ ਲੈਂਦੇ ਆ, ਇੰਨੇ ਪੈਸੇ ਖਰਚ ਕਰ ਲੇ ਜੇ ਉਹਦੇ ਤੇ ਧਿਆਨ ਨਹੀਂ ਦਿੱਤਾ ਤਾਂ ਕੀ ਫਾਇਦਾ
ਫੇਰ ਕੀ ਫਾਇਦਾ, ਸਹੀ ਗੱਲ ਹੈ। ਅਗਰ ਆਪਾਂ ਸਫਾਈ ਕਰੀਏ ਨਾ ਤਾਂ ਇਹ ਦਸ -ਵੀਹ ਸਾਲ ਕਿਤੇ ਨਹੀਂ ਗਈ। ਜੀ-ਜੀ ਕਿਚਨ ਆ, ਹਾਂ ਉਹੀ ਤੇ ਕੇਅਰ ਨੀ ਨਾ ਕਰਦੇ ਤੇ ਸਾਡਾ ਚੁਲ੍ਹਾ ਵੀ ਖ਼ਰਾਬ ਹੋਣਾ ਸ਼ੁਰੂ ਹੋ ਜਾਏਗਾ ਭਾਂਡੇ ਵੀ ਖਰਾਬ ਹੋ ਜਾਂਦੇ ਦੇ ਆ, ਟੁੱਟੇ ਫ
ਖਰਾਬ ਆਉਂਦੀਆ ਹਰ ਚੀਜ਼ ਆਉਂਦੀ ਹੈ। ਹੁਣ ਤੁਹਾਡੇ ਘਰ ਹੁਣ ਕੇਅਰ ਨਾ ਹੋਣ ਕਰਕੇ ਸਾਰੇ ਮਕਾਨ ਨੂੰ ਦੀਮਕ ਖਾ ਗਈ ਇੰਨੀ ਜਲਦੀ।
ਅੱਛਾ, ਤੇ ਫੇਰ ਤੁਹਾਨੂੰ ਦਵਾਈ ਪਵਾਉਣੀ ਪਏਗੀ ਫੇਰ ਤੇ
ਦਵਾਈ ਕਿੰਨੀ ਵਾਰ ਅਸੀਂ ਪਵਾ ਲੈਂਦੇ ਹਾਂ, ਘੱਟ ਪਾਉਂਦੇ ਹਾਂ ਨਾ ਇਹੀ ਹਰ ਮਹੀਨੇ ਦੇ ਮਹੀਨੇ ਦਵਾਈ ਛਿੜ ਕੇ ਤੇ ਲੱਕੜਾਂ ਖਰਾਬ ਨਾ ਨਾ ਹੁੰਦੀਆਂ ਹੁਣ ਇੰਨਾ ਦੁੱਖ ਲੱਗਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਕਿ ਸਾਰੀਆਂ ਲੱਕੜਾਂ ਬਾਹਰੋਂ ਖਿੜਕੀ ਇਕਦਮ ਡਿੱਗ ਗਈ ਉਹਨੂੰ ਸਾਰੇ ਨੂੰ ਅੰਦਰੋਂ ਅੰਦਰੋਂ ਹੀ ਦੀਮਕ ਖਾ ਗਿਆ
ਹਮ, ਫਿਰ ਇਹੀ ਆਂਟੀ ਤੁਹਾਨੂੰ ਨਾ ਇੱਕ ਫਿਕਸ ਡੇਟ ਰੱਖਣੀ ਪੈਣੀ ਤੁਹਾਨੂੰ ਰੀਮਾਇਂਡਰ ਬਣਨਾ ਪੈਣਾ ਸਾਰਿਆਂ ਵਾਸਤੇ ਕਿਆ ਅੱਜ ਤਰੀਕ ਹੈ ਤੇ ਅੱਜ ਦਵਾਈ ਪਵਾਓ
ਹੋ ਆਹੋ
ਤਾਂ ਹੀ ਇੱਕ ਰੈਗੂਲਰ ਬੇਸ ਤੇ ਦਵਾਈ ਪਏਗੀ ਕਿਚਨ ਚ'ਹਮ। ਸਾਡੇ ਵੀ ਲੱਕੜ ਵਾਲੇ ਹੈਗੇ। ਹਾਂਜੀ। ਹਾਂਜੀ।
ਉਹਨੇ ਦੱਸਿਆ ਸੀ ਉਹ ਮੈਂ ਹੁਣ ਦਵਾਈ ਬਣਾਉਦੀ ਹਾਂ। ਕਿਉਂਕਿ ਉਹਦੇ, ਗੱਦੇ ਉਸਕੇ ਗੱਦੇ ਚ' ਨਾ ਉਹ ਪੈ ਗਏ। ਖੱਟ ਮਲ। ਉਹ ਆਪ ਹੈਰਾਨ ਹੋ ਗਈ। ਕਿ ਨਵੇਂ ਵੱਡੇ ਜੋ ਬਣਵਾਏ ਨੇ। ਉਹਨੇ ਨਵੇਂ ਨਹੀਂ, ਉਹਨੇ ਨਵੇਂ ਗੱਦੇ ਬਣਵਾਏ ਸੀ ਤੇ ਖਟਮਲ ਕਿਉਂ ਪੈ ਗਏ। ਉਹ ਰਾਤੀ ਆ ਜਾਂਦੇ ਸੀ। ਦਵਾਈਆਂ ਪਾਈਆਂ, ਸਭ ਕੁਛ ਕੀਤਾ। ਉਹਨੂੰ ਆਰਾਮ ਹੀ ਨਹੀਂ ਆਏ। ਫੇਰ ਉਸਨੇ ਚੁੱਪ ਕੇ ਬਾਜ਼ਾਰੋਂ ਦਵਾਈ ਵੀ ਲਿਆਈ ਉਸ ਨਾਲ ਵੀ ਅਸਰ ਨੀ ਹੋਇਆ। ਫੇਰ ਉਸਨੇ ਬਾਹਰ ਗ ਕੇ ਵੀ ਸੁੱਟੇ, ਮੰਜੇ ਵੀ ਨਵੇਂ ਸੁੱਟੇ। ਨਵੇਂ ਮੰਜੇ ਹੁਣ ਬਣਵਾਏ ਨੇ। ਮੁੰਡੇ ਨਵੇਂ ਲਏ ਨੇ। ਇੱਥੋਂ ਛੱਡ ਕੇ ਫੇਰ ਉਹ ਮੇਰੇ ਮੁੰਡੇ ਨੇ ਕਿਹਾ, ਉਹਦੇ ਕਨੇਡਾ। ਉਹਦੇ ਨਾਲ ਵਾਲੇ ਪੜੋਸੀ ਦੇ, ਉਹ ਪੈ ਗਏ ਕੀੜੇ।
ਹੂੰ, ਅੱਛਾ- ਅੱਛਾ।
ਮੈਂ ਕਿਹਾਆ, ਪਤਾ ਨੀ ਅੱਜ ਕੱਲ ਹਵਾ ਚੱਲ ਪਈ ਹੈ ਕੀੜਿਆਂ ਦੀ।
ਹੂ
ਫਿਰ ਉਸਨੇ ਇੱਕ ਦਵਾਈ ਦੱਸੀ ਸੀ। ਉਹ ਦਵਾਈ ਦੇ ਉੱਤੋਂ ਫੇਰ ਉਸਨੇ ਦਵਾਈ ਪਾਈ ਹੈ। ਉਹ ਵੀ ਮੈਨੂੰ ਹੁਣ ਦੱਸੀ ਹੈ ਮੈਂ ਕਿਹਾ, ਮੈਂ ਵੀ ਬਣਾਉਦੀ ਹਾਂ ਹੁਣ ਅਜੇ ਦੇਖਿਆ ਨਾ ਜੇ ਹਾਂ।
ਘਰ ਹੀ ਬਣਾ ਸਕਦੇ ਹਾਂ ਦਵਾਈ।
ਉਹਹਨੇ ਉਹ ਘਰ ਦਵਾਈ ਬਣਾਈ ਹੈ। ਕਹਿੰਦੀ ਮੰਮੀ ਉਹਨਾ ਕਾਕਰੋਚ ਵੀ ਛੁਪਕੀਲਆਂ ਵੀ ਕਰੋ ਚੱਲ ਗੀਆਂ। ਸਭ ਕੀੜੇ ਬੜੀ ਵਧੀਆ ਦਵਾਈ ਬਨੀਦੀ ਹੈ। ਦੋ ਸੌ ਰੁਪਏ 'ਚ ਕਹਿੰਦੀ ਦਵਾਈ ਪੈ ਜਾਂਦੀ ਹੈ। ਅੱਸੀ ਹਜ਼ਾਰਾਂ ਰੁਪਏ ਲਾ ਕੇ ਦਵਾਈ ਬਣਾਈ ਸੀ ਤੇ ਕੋਈ ਅਸਰ ਨਹੀ ਕੀਤਾ।
ਅਛਾ। ਤੁਸੀ ਮੈਨੂੰ ਦੱਸ ਸਕਦੇ ਹੋ ਅਗਰ ਤੁਹਾਨੂੰ ਯਾਦ ਹੈ ਦਵਾਈ ਦਾ
ਚਲੋ ਅਛਾ ਜੀ। ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ। ਧਿਆਨ ਰੱਖਿਓ। ਹਾਂਜੀ। ਠੀਕ ਹੈ ਆਂਟੀ। ਓਕੇ- ਓਕੇ।